ਸਸਿ,
ਹਾਂਜੀ ਸਤਿ ਸ਼੍ਰੀ ਕਾਲ ਜੀ ਹੋਰ ਸੁਣਾਓ ਕੀ ਹਾਲ ਹੈ।
ਤੁਹਾਡੀ ਆਵਾਜ਼ ਕੱਟ-ਕੱਟ ਕੇ ਆ ਰਹੀ ਏ।
ਹੁਣ ਠੀਕ ਆਈ ਏ।
ਹਾਂਜੀ-ਹਾਂਜੀ ਹੁਣ ਠੀਕ ਆ ਰਹੀ ਐ ਹੋਰ ਦੱਸੋ ਕੀ ਕਰਦੇ ਪਏ ਸੀ, ਹੈਲੋ। ਹੈਲੋ। ਹੈਲੋ, ਤੁਹਾਡੀ ਆਵਾਜ਼ ਹਜੇ ਵੀ ਕੱਟ-ਕੱਟ ਕਿ ਆ ਰਹੀ ਐ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।
ਹੈਲੋ। ਹਾਂਜੀ-ਹਾਂਜੀ, ਹੂੰ ਹੁਣ ਆਈ ਆਵਾਜ਼ ਤੁਹਾਡੀ ਹਾਂਜੀ ਆ ਗਈ- ਆ ਗਈ।
ਹ ਹਾਂਜੀ-ਹਾਂਜੀ।
ਹੋਰ ਸੁਣਾਓ ਕੀ ਕਰਦੇ ਪਏ ਸੀ।
ਖਾਣਾ ਬਣਾ ਰਈ ਸੀ।
ਅੱਛਾ ਜੀ, ਕੀ ਬਣਾਇਆ?
ਅੱਜ ਚਨਿਆਂ ਦੀ ਦਾਲ ਬਣਾਈ ਜੇ।
ਅੱਛਾ ਜੀ, ਹੋਰ ਤੋਹਾਨੂੰ ਤੁਹਾਨੂੰ ਚਟਨੀ ਆਂਦੀ ਆ, ਅੰਬ ਜਿਹੜੀ ਅੰਬੀਆਂ ਦੀ ਚਟਨੀ ਪਾਦੇ ਨੇ?
ਹਾਂਜੀ।
ਮੈਨੂੰ ਦੱਸੋਗੇ ਕਿਵੇਂ ਪਾਂਦੇ ਨੇ ਅ ਅੰਬੀਆਂ ਦੀ ਚਟਨੀ।
ਅੰਬੀਆਂ ਲਿਆ ਕੇ ਉਹਨੂੰ ਪਹਿਲਾਂ ਧੋਲੋ
ਹਾਂਜੀ-ਹਾਂਜੀ ਆਰਾਮ-ਆਰਾਮ ਨਾਲ ਦੱਸਣਾ।
ਹਾਂਜੀ-ਹਾਂਜੀ ਆਰਾਮ ਨਾਲ ਈ ਦੱਸਾਂਗੀ ਅੰਬੀ ਅੱਛਾ-ਅੱਛਾ ਕੌਪੀ ਪੈਨਸਿਲ ਪਕੜ ਲਉ ਨਾ, ਫਿਰ ਤੁਸੀਂ
ਹਾਂਜੀ ਮੈਂ ਫੜ ਲਿਆ।
ਅੱਛਾ-ਅੱਛਾ ਠੀਕ ਐ। ਤੁਸੀਂ ਪਹਿਲਾਂ ਅੰਬੀਆਂ ਲਿਆਓ ਜਿੰਨੀ ਤੁਹਾਨੂੰ ਜਾ ਮਤਲਬ ਜਿੰਨੀ ਕੁ ਕੁਆਂਟਿਟੀ ਚਾਈਦੀ ਐ, ਜਿੰਨੇ ਕੁ ਚਾਇ ਕਿੱਲੋ, ਦੋ ਕਿੱਲੋ ਅੰਬਾਂ ਦੀ ਪਾਨੀ ਐ ਜਿੰਨੀ ਵੀ
ਹਾਂਜੀ ਜਿਵੇਂ ਤਿੰਨ ਕਿੱਲੋ ਅੰਬਾਂ ਦੀ ਪਾਨੀ।
ਥੋੜੇ ਕੱਚੇ ਤੇ ਥੋੜੇ ਪੱਕੇ ਹੋਏ ਅੰਬ, ਕੀ ਥੋੜੇ ਜਿਹੇ ਪੱਕੇ ਹੋਏ ਅੰਬ ਹੋਣ ਜਿਵੇਂ ਕਿ ਥੋੜੇ ਲਾਲ- ਲਾਲ ਉਹ ਅੰਬ, ਅੰਬਾਂ ਦਾ ਚਾਰ ਪਾਣੇ ਆ ਨਾ ਉਹ ਵਾਲੇ ਕੱਚੇ ਅੰਬ ਨੀ ਚਾਈਦੇ। ਥੋੜੇ ਜੇ ਪੱਕੇ ਹੋਏ ਅੰਬ ਹੁੰਦੇ ਆ ਜਿਹੜੇ।
ਅੱਛਾ ਜੀ ਅੱਛਾ ਵੱਡੇ -ਵੱਡੇ ਅੰਬ ਜਿਹੜੇ ਹੁੰਦੇ ਨੇ।
ਹੁੰਦੇ ਨਾ ਥੋੜੇ, ਉਹ ਵਾਲੇ ਗੁੱਦੇ ਵਾਲੇ ਜਿਹੜੇ ਹੁੰਦੇ ਆ ਜਿਹਨਾਂ ਦੀ ਅ ਖਾਓ ਤੇ ਉਹ ਗੁੱਦਾ- ਗੁੱਦਾ ਨਿਕਲਦਾ ਜਿਆਦਾ।
ਹਾਂਜੀ- ਹਾਂਜੀ।
ਹਾਂਜੀ ਉਹ ਵਾਲੇ ਅੰਬ ਲਿਆ ਕੇ, ਉਹਨਾਂ ਨੂੰ ਧੋਵੋ ਚੰਗੀ ਤਰ੍ਹਾਂ। ਫਿਰ ਉਹਨਾਂ ਦੀ ਸਾਰੀ ਛਿੱਲੜ ਪਿੱਲਰ ਦੇ ਨਾਲ ਉਤਾਰ ਲੋ, ਆਲੂ ਛਿੱਲਣ ਵਾਲੇ ਦੇ ਨਾਲ।
ਠੀਕ ਐ ਜੀ।
ਹਾਂਜੀ, ਉਤਾਰ ਲੀ ਉਹਨੂੰ ਫਿਰ ਨਾ ਕੱਦੂ ਕੱਸ ਲੈ ਕੇ ਨਾ ਉਹਦੇ ਨਾਲ ਸਾਰਾ ਰਗੜ ਲੈਣਾ ਚੰਗੀ ਤਰ੍ਹਾਂ, ਕਈ ਤੇ ਰਗੜ ਕੇ ਪਾਂਦੇ ਐ ਤੇ ਕਈ ਐਸ ਕਈ ਫਾੜੀਆਂ -ਫਾੜੀਆਂ ਕਰਕੇ ਪਾਂਦੇ ਐ।
ਅੱਛਾ ਜੀ।
ਹਾਂ ਜਿਵੇਂ ਮੋਟੇ -ਮੋਟੇ ਨਾ, ਫਾੜੀਆਂ ਕਰ ਲੈਂਦੇ ਚੰਗੀ ਤਰ੍ਹਾਂ।
ਹਾਂਜੀ -ਹਾਂਜੀ।
ਫੇਰ ਉਹਨੂੰ ਕੜਾਈ ਗੈਸ ਤੇ ਧਰ ਕੇ ਉਹਦੇ ਵਿੱਚ ਉਹਨਾਂ ਅੰਬੀਆਂ ਨੂੰ ਪਾ ਦੇਣਾ ਵੈ, ਸਾਰੀਆਂ ਨੂੰ ਹਾਂਜੀ, ਜੇ ਤੁਸੀਂ ਚੀਨੀ ਪਸੰਦ ਕਰਦੇ ਓ ਤੇ ਚੀਨੀ ਪਾਣੀ ਵਿੱਚ, ਜੇ ਗੁੜ ਪਸੰਦ ਕਰਦੇ ਆ ਤਾ ਫਿਰ ਗੁੜ ਵਿੱਚ ਡਾਲ ਪਾ ਦੋ।
ਠੀਕ ਐ ਜੀ, ਜਿਵੇਂ ਦੋ- ਦੋ ਕਿੱਲੋ ਹੁੰਦੀਆਂ ਨੇ ਤੇ ਉਹਦੇ ਚ ਗੁੜ ਕਿੰਨਾ ਪਏਗਾ।
ਗੁੜ ਉਹਦੇ ਚ ਆਪਣੇ ਅਹ ਮਤਲਬ ਪਤਾ ਈ ਹੁੰਦਾ ਬੰਦੇ ਨੂੰ ਕਿ ਏਨੀ ਚੀਜ਼ ਦੇ ਵਿੱਚ ਐਨਾ ਕੋ ਪੈ ਜੇ, ਪੈ ਈ ਜਾਏਗਾ ਮੇਰੇ ਖਿਆਲ ਅੱਧਾ ਕਿੱਲੋ ਤਾਂ ਪੈ ਈ ਜਾਏ
ਅੱਛਾ ਜੀ ਠੀਕ ਹੈ ਜੀ।
ਅੱਧਾ ਕਿੱਲੋ ਤੋਂ ਥੋੜ੍ਹਾ ਜਾਏਦਾ ਈ ਭਾਵੇ ਪਾ ਲੈਣਾ।
ਐਨਾ ਕੁ ਤੇ ਪੈ ਈ ਜਾਏਗਾ ਤਿੰਨ, ਚਾਰ ਪੇਸ ਤਿੰਨ ਕੁ ਪੇਸੀਆਂ ਪੈ ਜਾਣਗੀਆਂ ਗੁੜ ਦੀਆਂ।
ਅੱਛਾ ਜੀ ਹਾਂਜੀ
ਫ਼ੇਰ ਉਹਨੂੰ ਗੁੜ ਚੰਗੀ ਤਰ੍ਹਾਂ ਉਹਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਗੁੜ ਨੂੰ, ਪੇਸੀਆਂ ਨੂੰ, ਉਹਨੂੰ ਕੁੱਟ ਕੇ ਫੇਰ ਉਹ ਅੰਬੀਆਂ ਦੇ ਵਿੱਚ ਪਾ ਕੇ ਗੈਸ ਚਲਾ ਦੇਣਾ ਮੱਧਮ ਗੈਸ। ਹੌਲੀ-ਹੌਲੀ, ਹੌਲੀ-ਹੌਲੀ। ਉਹ ਪੱਕੀ ਜਾਏਗਾ ਉਹ ਪਾ ਗੁੜ ਵੀ ਪਾਣੀ ਛੱਡ ਦੇਣਾ ਵੇ, ਅੰਬੀਆਂ ਨੇ ਵੀ ਪਾਣੀ ਛੱਡ ਦੇਣਾ ਵੇ। ਦੋਨਾਂ ਨੇ ਪਾਣੀ ਛੱਡ ਦੇਣਾ। ਫੇਰ ਜਿੰਨੀ ਦੇਰ ਪਾਣੀ ਸੁੱਕਦਾ ਨਈ ਚੰਗੀ ਤਰ੍ਹਾਂ ਸੁੱਕਦਾ ਨਹੀ ਹੈਗਾ, ਉਹ ਸੁੱਕਣ ਵਾਲਾ ਹੋਜੇ ਥੋੜ੍ਹਾ ਜੇਹਾ ਪਾਣੀ ਰੇਹ ਜੇ ਫੇਰ ਉਹਦੇ ਵਿੱਚ ਕਾਲਾ ਨਮਕ ਢਪਾ ਦੋ ਥੋੜ੍ਹਾ ਜੇਹਾ। ਸਵਾਦ ਅਨੁਸਾਰ ਫੇਰ ਕਾਲੀ ਮਰਚ ਕੁੱਟੀ ਹੋਈ। ਲੌਂਗ, ਲਾਂਚੀਆਂ ਬਰੀਕ ਨਈ-ਨਈ ਨੂੰ ਅਹ ਗਰਾਈਡ ਕਰਕੇ ਗਾਈਂਡ, ਗਰਾਈਡ ਕਰਕੇ ਲੌਗ ਵੀ ਥੋੜਾ ਗ੍ਰਾਇੰਡ ਕਰ ਲੈਣਾ, ਕਾਲੀ ਮਿਰਚ ਵੀ ਗ੍ਰਾਇੰਡ ਕਰ ਲੈਣੀ, ਇਲਾਚੀ ਨੂੰ ਵੀ ਗ੍ਰਾਇੰਡ ਕਰ ਲੈਣਾ ਵੈਂ।
ਠੀਕ ਐ ਜੀ।
ਹਾਂਜੀ ਏਹ ਸਾਰੀਆਂ ਚੀਜ਼ਾਂ ਨੂੰ ਵਿੱਚ ਪਾਣਾ ਏ ਫੇਰ ਏਹਨਾਂ ਨੂੰ ਹਿਲਾਂਦੇ ਰੇਹਣਾ ਵੇ ਚੰਗੀ ਤਰ੍ਹਾਂ ਕਿ ਉਹ ਪੱਕ ਜਾਣ ਚੰਗੀ ਤਰ੍ਹਾਂ। ਕੱਚਾ ਨਾ ਰਏ ਕੁਛ ਵੀ ਉਹਨੂੰ ਚੰਗੀ ਤਰ੍ਹਾਂ ਹਿਲਾ-ਹਿਲਾ ਕੇ ਫੇਰ ਉਹਦੇ ਵਿੱਚ ਜੇ ਤੁਆਡੇ ਕਾਰ ਅਵੇਲੇਬਲ ਹੈਗੇ ਐ ਸੋਗੀ ਥੋੜੀ ਬਦਾਮ ਦੀ ਗਿਰੀਆਂ ਯਾ ਫਿਰ ਕਾਜੂ ਤੇ ਉਹ ਚਾਰੇ ਮਗਜ਼ ਖਰਬੂਜੇ ਦੇ ਬੀ ਕੁੱਛ ਵੀ, ਕੁਛ ਵੀ ਚੀਜ਼ ਆ ਉਹ ਸਾਰੀ ਫਿਰ ਵਿੱਚ ਪਾ ਦੋ ਉਹਦੇ ਵਿੱਚ ਏਹਦੇ ਵਿੱਚ ਥੋੜਾ ਖੱ ਟਾ ਤੇ ਥੋੜਾ ਮਿੱਠਾ ਦੋਨਾਂ ਤਰ੍ਹਾਂ ਦਾ ਸਵਾਦ ਆਵੇ ਕਿ ਨਮਕ ਦਾ ਵੀ ਟੇਸਟ ਚਾਵੇ ਥੋੜਾ ਮਿਰਚ ਦਾ ਵੀ ਟੇਸਟ ਮਤਲਬ ਹਰ ਇੱਕ ਟੇਸਟ ਆਣਾ ਚਾਈਦਾ ਏ। ਵਿੱਚ ਉਹ ਚੰਗੀ ਤਰ੍ਹਾਂ ਪ ਕਾਲਾ ਨੀ ਉਹਨੂੰ ਹਿਲਾ-ਹਿਲਾ ਕੇ, ਹਿਲਾ-ਹਿਲਾ ਕੇ ਬਸ ਮੱਧਮ ਗੈਸ ਤੇ ਬਣਾਣਾ ਏ ਤੇਜ਼ ਗੈਸ ਤੇ ਨਈ ਬਣਾਨੀ ਹੈਗੀ ਬਸ।
ਠੀਕ ਐ ਫਿਰ।
ਤੇਜ਼ ਗੈਸ ਤੇ-ਤੇ ਫਟਾਫਟ ਹੋ ਜਾਏਗੀ ਉਹ ਸੜ ਸੁੜ ਜਾਂਦੀ ਹੈ ਫੇਰ। ਹੌਲੀ-ਹੌਲੀ ਬਣਾਣੀ ਏ ਬਸ। ਉਹ ਬਣ ਜਾਏਗੀ ਫੇਰ ਉਹਨੂੰ ਕੰਟੇਨਰ ਵਿੱਚ ਅਹ ਚੀ ਅ ਪਾ ਦੋ ਦੂਸਰੇ ਜਿਹਦੇ ਚ ਤੁਸੀਂ ਸਟੋਰ ਕਰਕੇ ਫਰਿੱਜ ਦੇ ਵਿੱਚ ਰੱਖਣੀ ਏ।
ਅੱਛਾ ਜੀ, ਬਾਹਰ ਨਈ ਰੱਖ ਸਕਦੇ?
ਨਈ ਏਹ ਲੋਂਂਗ ਟਾਈਮ ਤੱਕ ਜਾਂਦੀ ਮੈਂ ਲੰਬੇ ਸਮੇਂ ਤੱਕ ਰੇਹੰਦੀ ਹੈਗੀ ਏ ਤੇ ਏਹ ਇੱਕ ਇਕਦਮ ਤੇ ਖ਼ਤਮ ਹੋ ਕਰਦੇ ਨੀ ਹੈਗੇ ਆਪਾਂ, ਏਹ ਸਵੇਰੇ ਨਾਸ਼ਤੇ ਦੇ ਵਿੱਚ ਪਰੋਂਂਠੀ ਦੀ ਬਣਾਈ ਏ ਤੇ ਉੱਪਰ ਲਗਾ ਕੇ ਜੈਮ ਦੀ ਤਰ੍ਹਾਂ ਉਹ ਬੱਚੇ ਖਾ ਸਕਦੇ ਐ ਤੇ ਵੈਸੇ ਵੀ ਰੋਟੀ ਦੇ ਨਾਲ ਵੀ ਖਾਧੀ ਜਾਂਦੀ ਆ।
ਹਾਂਜੀ-ਹਾਂਜੀ।
ਹਾਂਜੀ ਮੈਂ ਇੱਕ ਵਾਰੀ ਅਪਣੀ ਸਿਸਟਰ ਦੇ ਕਾਰ ਖਾਧੀ ਸੀ। ਤੇ ਓ ਬੜੀ ਸਵਾਦ ਸੀ।
ਅੱਛਾ ਜੀ।
ਤੀ, ਮੇਰੇ ਮਦਰ-ਇਨ-ਲਓ ਵੀ ਅ ਬਣਾਂਦੇ ਸੀ ਪਹਿਲੇ। ਪਰ ਉਹਨਾਂ ਦੀ ਹਰ ਵਾਰ ਨਾ ਖ਼ਰਾਬ ਹੋ ਜਾਂਦੀ ਸੀ, ਇਸ ਕਰਕੇ ਨਾਂ ਹੁਣ ਉਹਨਾਂ ਨੇ ਬਣਾਉਣੀ ਬੰਦ ਕਰਤੀ।
ਨਈ, ਜਾਦਾ ਨਾ, ਨਾ ਬਣਾਓ। ਚੀਜ਼ ਬਣਾਓ ਓਨੀ ਕੂ, ਜਿੰਨੀ ਕੂ ਸਾਂ, ਮਤਲਬ ਦੁਬਾਰਾ ਫੇਰ, ਮਤਲਬ ਹੋ ਜਾਵੇ। ਬਸ ਥੋੜ੍ਹੀ ਜੀ ਚੀਜ਼ ਬਣਾਏ ਐ ਤੇ ਸਵਾਦ ਅਨੁਸਾਰ ਈ ਥੋੜ੍ਹੀ ਜੀ ਬਣਾਈ ਦੀ ਏ। ਜਿਵੇਂ ਇੱਕ ਛੋਟਾ ਡੱਬਾ ਭਰ ਜਾਵੇ ਬਸ, ਬਹੁਤ ਜਾਦਾ ਬਣਾਵਾਂਗੇ ਓ ਚੀਜ਼ ਸਵਾਦ ਵੀ ਨੀ ਬਣਦੀ, ਜਿਆਦਾ ਚੀਜ਼ ਬਣਾਓ ਤੇ।
ਹਾਂਜੀ, ਠੀਕ ਐ, ਮੈਂ ਨਾ ਆਪਣੀ ਸਿਸਟਰ ਨੂੰ ਈ ਕਾਵਾਂਗੀ, ਮੈਨੂੰ ਬਣਾ ਕੇ ਭੇਜੇਗੀ।
ਹਾਂ ਮੇਰੀ ਸਿਸਟਰ ਨੇ ਵੀ ਬਣਾਈ ਏ, ਮੇਰੀ ਭੈਣ ਨੇ ਵੀ ਬਣਾਈ ਏ। ਹੁਣ ਮੇਰੇ ਕੋਲੋਂ, ਹਾਂਜੀ, ਮੇਰੇ ਕੋਲੋਂ ਪੁੱਛ-ਪੁੱਛ ਕੇ ਓਨੇ ਕਦੀ ਨੀ ਬਣਾਈ। ਓਨੇ ਮੇਰੇ ਕੋਲੋ ਪੁੱਛ-ਪੁੱਛ ਕੇ ਬਣਾ ਲਈਏ।
ਅੱਛਾ ਜੀ, ਚਲੋ, ਵਧੀਆ ਗੱਲ ਆ, ਤੇ ਤੁਹਾਨੂੰ ਓ ਸ ਕਾ ਅਚਾਰ ਆਉਂਦਾ ਆ ਪਾਣਾ? ਜਿਹੜਾ ਅੰਬੀਆਂ ਦਾ ਪਾਣਾ, ਕਿਉਂਕਿ ਨਾ ਅਸੀਂ ਅੰਬ ਲਿਆਂਦੇ ਦੇ ਸੀ। ਅਚਾਰੀ ਅੰਬੀ ਨੀ ਹੁੰਦੀ, ਓ ਲਿਆਂਦੇ ਪਏ ਸੀ, ਜਿਹੜਾ ਓ ਅਹ ਸ਼ ਅਹ ਪੈਂਦਾ ਨਾ, ਸੁੱਕਾ ਅਚਾਰ ਏਂਝ
ਹ ਹਾਂ, ਤੇਲ ਨੀ ਪੈਂਦਾ, ਜਿਹੜਾ ਬਿਲਕੁਲ ਸੁੱਕਾ ਹੁੰਦਾ।
ਹਾਂਜੀ-ਹਾਂਜੀ, ਓ ਆਉਂਦਾ ਤਾਣੁ ਪਾਣਾ
ਨਹੀਂ, ਉਹ ਮੈਂ ਕਦੀ ਨੀ ਪਾਇਆ, ਪਰ ਕਹਿੰਦੇ ਆ ਉਹਨੂੰ ਸੁਕਾ ਦੇ ਬਿਲਕੁਲ ਧੁੱਪੇ ਸੁੱਕਣੇ ਪਾਣਾ ਪੈਂਦਾ ਜਾਦਾ ਦੇਰ ਤੱਕ। ਹਾਂ, ਓ ਜਾਦਾ ਸੁੱਕ ਜੇਗਾ ਫੇਰ ਮਸਾਲੇ ਕਹਿੰਦੇ ਵਿੱਚ ਰਲਾ ਦੋ, ਤੇ ਮੈਂ ਕਦੀ ਵੈਸੇ ਪਾਇਆ ਈ ਨੀ, ਮੈਂਨੂੰ ਪਤਾ ਈ ਨੀ ਐ ਚੀਜ਼ ਵਾਸੇ ਬਾਰੇ, ਅਸੀਂ ਤਾਂ ਤੇਲ ਵਾਲਾ ਈ ਪਾਂਦੇ ਆਂ। ਤੇਲ ਵਾਲਾ ਈ ਪਾਣੇਂ ਆਂ ਅਚਾਰ ਬਸ।
ਅੱਛਾ ਜੀ, ਤੁਸੀਂ ਹੋਰ ਕਿਹੜੀ-ਕਿਹੜੀ ਚਟਨੀ ਬਣਾ ਲੈਂਦੇ ਜੇ?
ਚਟਨੀ ਏਹੀ ਅੰਬੀਆਂ ਦੀ ਚਟਣੀ ਬਣਾ ਲਈਦੀ, ਬਾਕੀ ਤੇ ਖਾਣੇ ਦੇ ਨਾਲ਼ ਤੇ ਕਿੰਨੀਆਂ ਚੱਟਣੀਆਂ ਬਣ ਜਾਂਦੀਆਂ ਨੇ।
ਓ ਤੇ ਪੁਦੀਨੇ ਵਗੈਰਾ ਦੀ, ਓ ਤੇ ਮੈਂ ਵੀ ਬਣਾ ਲੈਂਣੀ ਹੁਣੀ ਆਂ।
ਸੁਣ, ਏ ਚੀਜ਼ਾਂ, ਓ ਬਾਕੀ ਤਾਂ ਏ ਈ ਏ, ਹੋਰ ਕੋਈ ਚਟਣੀ ਤਾਂ ਨੀ ਐ। ਬਸ ਮੇਨ ਤੇ ਏ ਈ ਓ, ਅੰਬੀਆਂ ਦੀ ਚਟਨੀ ਏ ਈ ਓ ਬਣਦੀ, ਹੋਰ ਤੇ ਨੀ ਹੈ।
ਹਾਂਜੀ, ਮੇਰੇ ਨਾ ਜੀਜੂ ਹੈਗੇ ਆ ਨਾ, ਓ ਬਣਾਂਦੇ ਸੀ। ਆਂਵਲਾ, ਅਦਰਕ, ਲਸਣ ਓ ਓ ਮੈਂ ਸਿੱਖ ਖਾਂਗੀ ਓ ਤੁਹਾਨੂੰ ਆਂਦੀ ਏ?
ਨਈ, ਓ ਓਹੀ ਬੰ--ਨਹੀਂ, ਮੈਨੂੰ ਨੀ ਆਂਦੀ, ਓ ਮੈਨੂੰ ਨੀ ਬਣਾਣਾ ਆਂਦਾ, ਮੇਰੇ ਵੀ ਹਸ ਬੈਂਡੀ ਬਣਾਂਦੇ ਆ, ਮੈਂ ਨੀ ਕਦੀ ਬਣਾਇਆਂ। ਮੈਂ ਉਹਨਾਂ ਨੂੰ ਮਸਾਲੇ ਗ੍ਰਾਇੰਡ ਕਰਕੇ ਦੇ ਦੇਣੀ ਆ। ਅਦਰਕ ਗ੍ਰਾਇੰਡ ਕਰਤਾ, ਲਸਣ ਗ੍ਰਾਇੰਡ ਕਰ ਦਿੱਤਾ। ਬਾਕੀ ਸਾਰਾ ਕੰਮ ਉਹਨਾਂ ਦਾ ਆਪਣਾ। ਖੁਦ ਦਾ ਹੁੰਦਾ ਲਸਣ, ਅਦਰਕ ਗ੍ਰਇੰਡ ਕਰਕੇ ਹਾਂਜੀ।
ਅੱਛਾ ਜੀ, ਮੈਂ ਤੇ ਸੁਣਿਆ ਸੀ ਡੱਕਰੇ-ਡੱਕਰੇ ਪੈਂਦੇ।
ਨਈਂ, ਅਸੀਂ ਤਾਂ ਗ੍ਰਾਇੰਡ ਕਰਦੇ ਆਂ, ਮਤਲਬ ਦਾ ਜਾਦਾ ਸਾਰਾ ਗ੍ਰਾਇੰਡ ਕਰ ਲੇ, ਓਦੇ ਨਾਲ਼ ਨਾ ਲਸਣ, ਅਦਰਕ ਗਲੇਫਿਆਂ ਜਾਂਦਾ, ਓ ਔਲਿਆਂ ਦੇ ਨਾਲ਼, ਆਂਮਲਿਆਂ ਦੇ ਨਾਲ਼ ਨਾ। ਪੂਰਾ ਲਿਬੜ ਜਾਂਦਾ ਵੇ, ਤੇ ਓ ਟੇਸਟ ਈਂ ਵੱਖਰਾ ਆਂਦਾ ਵੇ।
ਹਾਂਜੀ।
ਓਹੀ ਬਣਾਂਦੇ ਮੇਰੇ ਹਸਬੈਂਡ ਤੇ ਆਪ ਖੁਦ ਬਣਾਂਦੇ, ਮੈਂ ਤੇ ਕਦੀਂ ਨੀਂ ਬਣਾਂਦੀ। ਓ ਵਾਲਾ ਚਾਰ ਇਓ ਹਾਂ। ਹਾਂਜੀ, ਤੁਸੀਂ ਨਿੰਬੂ ਦਾ ਆਚਾਰ ਪਾ ਲਿਆ?
ਨਿੰਬੂ ਦਾ ਚਾਰ ਨਾ ਅਸੀ ਪਿਛਲੀ ਵਾਰੀ ਪਾਯਾ, ਸੀ ਤੇ ਐ ਕਿ ਹੁਣ ਅੰਬ ਦਾ ਪਾਣਾ ਵੇ, ਤੇ ਹਜੇ ਅੰਬ ਲੈਣ ਨੀ ਗਏ ਹੈਗੇ।
ਨਈਂ ਸਾਡਾ ਅਸੀ ਤੇ ਅੰਬ ਦਾ ਚਾਰ ਆਚਾਰ ਪਾ ਲਿਆ ਵੇ ਆਪਾਂ ਅੰਬ ਦਾ
ਨਈਂ, ਅਸੀਂ ਓਨੂੰ ਮੈਂ ਮੇਰੇ ਨਾਲ ਨਨਾਣ ਆਏ ਦੇ ਸੀ ਨਾ ਓਨੂੰ ਪਾਕੇ ਦਿੱਤਾ ਏ ਥੋੜ੍ਹਾ ਜਾ ਦੋ-ਤਿੰਨ ਕਿੱਲੋ। ਤਿੰਨ ਕਿੱਲੋ ਪਾ ਕੇ ਦਿੱਤਾ ਸੀ ਓਨੂੰ, ਵਿੱਚੋ ਗਿਟਕਾਂ-ਗੁਟਕਾਂ ਨਿਕਲ ਜਾਂਦੀਆਂ ਨੇ।
ਹਾਂ, ਓ ਘੱਟ ਥੋਰਾ ਘੱਟ ਵੀ ਜਾਂਦਾ ਨਾ ਓਈਓ ਓ ਜਿਵੇਂ ਤਿੰਨ ਕਿੱਲੋ ਹੋਇਆਂ ਤੇ ਓ ਦੋ ਕਿੱਲੋ ਰੈ ਜਾਂਦਾ ਵੇ।
ਹਾਂਜੀ-ਹਾਂਜੀ ਓ ਫੇਰ ਓਨੂੰ ਪਾ ਕੇ ਦਿੱਤਾ ਸੀ ਹੁਣ, ਅਪਨੇ ਲਈ ਪਾਣੇ ਸਾਡੇ ਇੱਕ ਫਾੜੀ ਨੀਂ ਹੈਗੀ ਆਚਰ ਦੀ। ਤੇ ਹੁਨ ਪਾਵਾਂਗੇ ਆਚਾਰ, ਕਿਉਂਕਿ ਨਾ ਨਈਂ ਕੋਈ ਨੀ ਹੁਣ ਐਦਕੀ ਤੇ ਪਾਈ ਦਾ ਨਾ, ਕਿਉਂ ਪਿਛਲੀ ਵਾਰੀ ਅਸੀਂ ਪਾਯਾ ਸੀ ਪਰ ਨਾ ਸਾਡਾ ਉੱਲੀ ਲੱਗ ਗਈ ਸੀ, ਸਾਰਾ ਖਰਾਬ ਗਿਆ ਸੀ ਚਾਰ।
ਓਦੇ ਜੂਠੇ ਵਗੈਰਾ ਹੱਥ ਨੀ ਨਾ ਕੈਂਦੇ ਲਾਣੇ ਚਾਈਦੇ ਵੈਸੇ ਵੀ ਕਹਿੰਦੇ ਆ ਚਾਰ ਜਦੋਂ ਰਲਾਓ ਨਾ, ਰਲਾਣਾ ਰਲਾ ਕੇ ਆਪ ਨਾ ਓਦੇ ਵਿੱਚ ਪਾਓ ਬਆਮ ਦੇ ਵਿੱਚ ਕੈਂਦੇ ਪਾਂਣਾ ਚਾਈਦਾ ਥੋੜ੍ਹਾ ਬਆਮ ਨੂੰ ਨਾ ਪੈਲਾਂ ਧੂਣੀ ਦਵਾਣੀ ਚਾਈਦੀ ਐ। ਅੱਗ ਬਾਲ ਕੇ ਬੇਆਮ ਦੇ ਅੰਦਰ ਧੂਣੀ ਦਲਾ ਦਵਾ ਕੇ ਫੇਰ ਜੈਂਟਸ ਕੋਈ ਬੰਦੇ ਦੇ ਹੱਥੋਂ ਕੈਂਦੇ ਪੂਆਣਾ ਚਾਈਦਾ ਅਸੀਂ ਵੀ ਆਹ ਐਕਤੀ ਮੇਰੇ ਦਿਓਰ ਨੇ ਪਾਯਾ। ਕਿਉਂਕਿ ਮੇਰੀ ਸੱਸ ਨੇ ਅੱਖ ਬਣਵਾਈ ਹੋਈ ਏਨਾ ਓਨਾਂ ਨੇ ਤਾਂ ਕੋਈ ਕੁਛ ਨੀ ਕੀਤੈ। ਐਸ ਵਾਰੀ।
ਹਾਂਜੀ, ਮੇਰੇ ਵੀ ਫਾਦਰ ਇਨ ਲੋ ਈ ਪਾਂਦੇ ਨੇ। ਆਚਾਰ ਵੈਸੇ, ਓਹੀ ਮਤਲਬ ਕਿ ਮੰਮੀ ਮਸਾਲੇ ਰਲਾ ਦਿੰਦੇ ਹਨ, ਤੇ ਡੈਡੀ ਡੈਡੀ ਕਰ ਦਿੰਦੇ ਆ ਸਭ ਕੁਛ ਤੇਲ-ਤੂਲ ਮਿਕਸ ਕਰ ਦਿੰਦੇ ਨੇ ਤੇ ਫੇਰ ਪਾ ਦਿੰਦੇ ਨੇ।
ਪੂਰੇ ਸਾਲ ਦੀ ਕੈਂਦੇ ਸਬਜ਼ੀ ਹੁੰਦੀ ਏਨਾ।
ਹਾਂਜੀ, ਓਨਾ ਪਿਛਲੀ ਵਾਰੀ ਮੇਰੀ ਮੰਮੀ ਨਾ ਓ ਪੁਰਾਣੇ ਮਸਾਲੇ ਚ ਪਾਤਾ ਸੀ ਨਾ, ਤਾਂ ਕਰਕੇ ਖਰਾਬ
ਕੋਈ ਆਰ ਨੀਂ ਹੈਗਾ।
ਹਾਂਜੀ, ਓ ਪਿਛਲੀ ਮੇਰੀ ਦੂਜੀ ਨੇ ਨਨਾਨ ਨੂੰ ਪਾਕੇ ਦਿੱਤਾ ਸੀ ਨਾ ਤੇ ਥੋੜੇ ਜ ਆ ਓਨਾਂ ਕੋਲ ਈਂ ਮੰਗਵਾਏ ਸੀ, ਤੇ ਪੁਰਾਣੇ ਮਸਾਲੇ ਚ ਪਾਕੇ ਤੇ ਖਰਾਬ
ਅੱਛਾ, ਅੱਛਾ ਜੀ ਨਈਂ ਮਸਾਲੇ ਤੇ ਫੇਰ ਨਵੇਂ ਈਂ ਚਾਈਦੇ ਨੇ ਜਦ ਅੰਬੀਆਂ ਨਵੀਆਂ ਲਿਆ ਕੇ ਪਾਣੀਆਂ ਤੇ ਫਿਰ ਮਸਾਲੇ ਵੀ ਨਵੇਂ ਚਾਈਦੇ ਆ।
ਹਾਂਜੀ, ਓ ਕਿਉਂਕਿ ਨਾ ਮਸਾਲਾ ਈ ਮਸਾਲਾ ਰੈ ਗਿਆ ਸੀ ਤੇ ਅੰਬ ਵਿੱਚ ਚੋ ਚਾਰ ਖਤਮ ਹੋ ਗਯਾ ਸੀ, ਏਸੇ ਕਰਕੇ ਕਿ ਮੰਮੀ ਨੇ ਫੇਰ ਓਦੇ ਚ ਹੀ ਪਾਤਾ, ਤੇ ਫਿਰ ਖ਼ਰਾਬ ਹੋ ਗਯਾ।
ਅੱਛਾ, ਕੋਈ ਨੀ। ਕਦੀ ਵੱਧ ਘੱਟ ਹੋ ਹੀ ਜਾਂਦਾ। ਹਾਂਜੀ।
ਹੋਰ ਸੁਣਾਓ।
ਹਾਂਜੀ, ਵਧੀਆ- ਵਧੀਆ।
ਚਲੋ ਠੀਕ ਐ ਜੀ ਸਸ਼੍ਰੀ ਅਕਾਲ, ਬਹੁਤ- ਬਹੁਤ ਧੰਨਵਾਦ ਤਾਡਾ ਤੁਸੀਂ ਮੈਨੂੰ ਅਹ, ਚਟ, ਚਟਨੀ ਦੀ ਰੈਸਿਪੀ ਦੱਸੀ?
ਕੋਈ ਗੱਲ ਨੀ, ਕੋਈ ਗੱਲ ਨੀ ਜੀ, ਚੰਗਾ ਜੀ ਓਕੇ ਸਾਸ੍ਰੀ ਅਕਾਲ।